ਉਹ
ਹੈਲੋ
ਹਾਂਜੀ, ਸਸ ਸ਼ੀਕਾਲ ਜੀ।
ਸਸਿ ਸ਼ੀਕਾਲ ਜੀ।
ਕਿਵੇ ਓਂ।
ਵਧੀਆ ਜੀ ਤੁਸੀਂ ਦੱਸੋ।
ਵਧੀਆ ਜੀ, ਹੋਰ ਪਰਿਵਾਰ ਕਿਵੇਂ ਆ।
ਵਧੀਆ, ਵਧੀਆ ਜੀ, ਤੋਡੇ ਕਿਵੇਂ ਨੇ
ਵਧੀਆ ਜੀ, ਅੱਜ ਅਸੀਂ ਬਿਰਧ- ਆਸ਼ਰਮ ਤੇ ਬਜ਼ੁਰਗਾਂ ਦੇ ਬਾਰੇ 'ਚ ਗੱਲ ਕਰਾਂਗੇ।
ਹਾਂਜੀ, ਹਾਂਜੀ।
ਅ ਅੱਜ- ਕੱਲ੍ਹ ਅਸੀਂ ਦੇਖਦੇ ਆ ਕਿ ਨੌਜਵਾਨ ਪੀੜ੍ਹੀਆਂ ਆਪਣੇ ਮਾਂ- ਬਾਪ ਨੂੰ ਇਕ, ਇਕੱਲਾ ਛੱਡ ਰਹੀ ਹੈ।
ਹਾਂਜੀ, ਹਾਂਜੀ ਜ਼ਰੂਰ ਜੀ ਸਹੀ ਹੈ ਜੀ ਸੋਡੀ ਗੱਲ
ਹਾਂਜੀ, ਮੈਨੂੰ ਇਹ ਗੱਲ ਦਾ ਬਹੁਤ ਦੁੱਖ ਐ ਕਿ ਜਿਹਨ੍ਹਾਂ ਮਾਂ- ਪਿਓ ਨੇ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ, ਅੱਜ ਅਸੀਂ ਉਹਨਾਂ ਨੂੰ ਬਿਰ ਬਰਧਾਸ਼ਰ, ਬਿਰਧਾਸ਼ਰਮਾਂ ਦੇ ਸਾਅਰੇ ਛੱਡ ਦੇ ਰਹੇ ਆ।
ਹਾਂਜੀ, ਬਿਲਕੁਲ ਜੀ ਬਿਲਕੁਲ
ਤੇ ਤੋਡਾ ਇਸ ਬਾਰੇ ਕੀ ਕਹਿਣਾ ਏ।
ਜਿਵੇਂ ਦੇਖੋ ਜੀ, ਜਿਵੇਂ ਅੱਜ- ਕੱਲ ਦਾ ਸਮਾਜ ਐ ਜੀ ਜਿਹੜੇ ਬੱਚੇ ਬੱਚੇ ਨੇ, ਵਿੱਚ ਬਹੁਤ ਜਿਹੜੇ ਨੇ ਨੌਕਰੀਆਂ ਕਰਦੇ ਨੇ
ਹਾਂਜੀ, ਹਾਂਜੀ
ਤੇ ਬਹੁਤ ਬੇਰੁਜ਼ਗਾਰ ਵੀ ਨੇ, ਜਿਹੜੇ ਜਿਹੜੇ ਆਪਣੇ ਮਾਂ- ਬਾਪ ਦੇ ਸਿਰ ਤੇ ਆਪਣਾ ਖਰਚਾ ਚਲਾ ਰਹੇ ਸੀ। ਉਹ ਆਪਣੇ ਮਾਂ- ਬਾਪ ਨੂੰ ਅਹ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ, ਉਹਨਾਂ ਨੂੰ ਬਰਿਧ- ਆਸ਼ਰਮ ਚ ਛੱਡੇ ਆਉਂਦੇ।
ਹਾਂਜੀ, ਹਾਂਜੀ
ਜਿੱਥੇ ਕਿ ਉਹਨਾਂ ਦਾ ਉਹਨਾਂ ਦਾ ਕੋਈ ਇੰਨੀ ਕੋਈ ਦੇਖਭਾਲ ਨੀ ਹੁੰਦੀ, ਕੋਈ ਉਹਨਾਂ ਨੂੰ ਸਹੀ ਟਾਈਮ ਤੇ ਖਾਣਾ ਨੀ ਮਿਲਦਾ ਤੇ ਉਹਨਾਂ ਦਾ ਰਹਿਣ- ਸਹਿਣ ਵੀ ਕੋਈ ਢੰਗ ਦਾ ਨੀ ਹੁੰਦਾ। ਤੇ ਉਹ, ਉਹ ਆਪਣੇ ਬੱਚਿਆਂ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੇ ਨੇ।
ਹਾਂਜੀ, ਇਹ ਬਹੁ, ਹਾਂਜੀ ਇਹ ਬਹੁਤ ਹੀ ਸ਼ਰਮਨਾਕ ਗੱਲ ਐ ਜੀ। ਦੇਖੋ ਬਜ਼ੁਰਗ, ਬਜ਼ੁਰਗ ਸਾਡੇ ਘਰ ਦੀ ਜੜ ਹੁੰਦੇ ਨੇ ਜਿਵੇਂ ਜੜ ਤੋਂ ਬਿਨਾਂ ਰੁੱਖ ਸੁੱਕ ਜਾਂਦੇ ਨੇ ਤੇ ਉਵੇਂ ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਬਿਨਾਂ ਘਰ, ਘਰ ਨਈ ਰਹਿੰਦਾ, ਮਕਾਨ ਰਹਿ ਜਾਂਦਾ।
ਹਾਂਜੀਂ
ਹਾਂਜੀ।
ਤਾ ਕੀ ੲੈ ਜਦੋ, ਆਪਣੇ ਘਰ ਦੇ ਵਿੱਚ ਇੱਕ ਬਜ਼ੁਰਗ ਹੁੰਦਾ, ਆਪਾਂ ਓਦੇ ਸਹਾਰੇ ਤੇ ਘਰ ਨੂੰ ਛੱਡ ਕੇ ਵੀ ਕਿਤੇ ਚਲੇ ਜਾਣੇ ਆਂ
ਹਾਂਜੀ-ਹਾਂਜੀ, ਏ ਤਾਂ ਹੈ ਜੀ।
ਚਾਹੇ ਅਪਾ ਨੌਕਰੀ ਕਰਦੇ ਆਂ ਚਾਹੇ ਅਪਾਂ ਘੱਰ ਦੇ ਵਿੱਚ ਕੋਈ ਕੰਮ ਕਾਰਦੇ ਆਂ, ਚਾਹੇ ਅਪਾ ਖੇਤੀਬਾੜੀ ਦਾ ਈ ਕਰਦੇ ਆਂ, ਜੇ ਕਰ ਬਜ਼ੁਰਗਾ ਘਰੇ ਆਪਾਂ ਓਨੂੰ ਛੱਡ ਕੇ ਘਰੇਓ ਬਾਰ ਚਲੇ ਜਾਣੇ ਆਂ, ਜੇਕਾਰ ਅ ਪਾਂ ਬਜ਼ੁਰਗ ਨੂੰ ਹੀ ਅਪਾ ਪਣੇ, ਜਿਵੇਂ ਬੱਰ ਕਿਸੇ ਵੀ ਜਗਾ ਤੇ ਛੱਡ ਆਉਣੇ ਆ ਤਾਂ ਅਪਣੇ ਘੱਰ ਦਾ ਓ ਹਾਲ ਹੀ ਨੀ ਰੈੰਦਾ
ਹਾਂਜੀ, ਬਜ਼ੁਰਗ ਬਿਨਾਂ ਘੱਰ ਈ ਨੀ ਰੈੰਦਾ ਜੀ।
ਹਾਂਜੀ।
ਅੱਜ ਦੇ ਦੌਰ ਵਿੱਚ ਨੌਜਵਾਨ ਕੈੰਦੇ ਨੇ ਕਿ ਬਜ਼ੁਰਗਾਂ ਦੇ ਵੀਚਾਰ ਪਰਾਣੇ ਨੇ ਸਾਡੀ ਸੋਚ ਨੀ ਮਿਲਦੀ
ਹਾਂਜੀ
ਪਰ ਜੀ ਅੱਜ ਦੀ ਨੌਜਵਾਨ ਪੀੜ੍ਹੀ ਏ ਵੀ ਭੁੱਲ ਰੀ ੲੈ ਕਿ ਜੇ ਏਨ ਜਿਨਾਂ ਨੂੰ ਆਪਾਂ ਬਜ਼ੁਰਗ ਦੱਸਦੇ ਆਂ ਏਨਾਂ ਕੋਲ ਜ਼ਿੰਦਗੀ ਦਾ ਓ ਤਜਰਬਾ ਜੇੜਾ ਆਪਾਂ ਨੂੰ ਨਾ ਹੀ ਗੂਗਲ ਤੋ ਨਾ ਹੀ ਕਿਤਾਬਾਂ ਤੋਂ ਮਿਲ ਸਕਦਾ
ਹਾਂਜੀ, ਏਨਾਂ ਦੀਆ ਬੱ ਤਾਂ ਚ ਏਨਾ ਰੱਸ ੲੈ ਕਿ ਪਰਵਾਰ ਨੂੰ ਜੋੜ ਕੇ ਰਖਦੇ ਨੇ ਜੇੜਾ ਏਕ ਮੋਬਾਇਲ ਐ ਨਾ, ਉਨੇ ਸਾਰੇ ਘੱਰ ਨੂੰ ਤੋੜ ਰੱਖੇਐ ਜਿਵੇਂ ਕਿ ਹਰੇਕ ਬੱਚੇ-ਬੱਚੇ ਕੋਲ ਜੇ ਘੱਰ ਦੇ ਵਿੱਚ ਪੰਜ ਜੀ ਨੇ ਤਾਂ ਪੰਜਾਂ ਕੋਲੋ ਪੰਜ ਹੀ ਫੋਨ ਨੇ।
ਹਾਂਜੀ-ਹਾਂਜੀ, ਮੋਬਾਇਲ ਫੋਨ, ਹਾਂਜੀ ਬਣਾਏ ਤਾਂ ਸੀ ਲੋ ਕਾਂ ਦੀ ਸਹੂਲਤ ਆਸਤੇ
ਹਾਂਜੀ਼, ਜਿਵੇ ਕਿ ਅਪਾਂ ਦੇਖਦੇ ਆਂ, ਛੋ਼ਟਾ ਬੱਚਾ ਐ ਓ ਗੇਮ ਖੇਡ ਰੇਐ ਜਿਵੇ ਕੋਈ-ਕੋਈ ਮਤਲਬ ਕੋਈ ਟੀਨੇਜਰ ਐ, ਓਹੋ ਇੰਸਟਾਗ੍ਰਾਮ ਤੇ ਰੀਲਜ਼ ਦੇਖ ਰੇਐ। ਕੋਈ ਬੱਚਾ ਹੀ ਐ, ਜੇੜਾ ਕੋਈ, ਪੜ੍ਹਾਈ ਕਰਦਾ ਫੋਨ ਤੇ
ਹਾਂਜੀ, ਏ ਤਾਂ ਹੈ ਜੀ।
ਬਜ਼ੁਰਗਾਂ ਨਾਲ ਪੇਆਰ ਨੀ ਰੇਹਾ, ਪਰਵਾਰਕ ਗਲਾ ਨੀ ਰਹੀਆ।
ਹਾਂਜੀ, ਤੇ ਅਪਾਂ, ਫੋ, ਹਾਂਜੀ। ਜੇ ਅਪਾ ਫੋਨ ਨੂੰ ਛੱਡ ਕੇ, ਹਨਾ ਜੀ। ਓਈ ਟੈਮ ਬਜ਼ੁਰਗਾਂ ਨਾਲ ਬਿਤਾਈਏ ਤਾਂ ਓਨਾਂ ਨੂੰ ਵੀ ਖੁਸ਼ੀ ਹੋਉਗੀ।
ਹਾਂਜੀ।
ਹਾਂਜੀ।
ਅੱਜ-ਕੱਲ ਜਿੜੇ ਬੋਤ ਘੱਟ ਬੱਚੇ ਨੇ ਜਿੜੇ ਬਜ਼ੁਰਗਾਂ ਨਾਲ ਟਾਈਮ ਸ, ਸਪੈਂਡ ਕਰਦੇ ਨੇ ਤੇ ਓਨਾਂ ਨਾਲ ਗੱਲਬਾਤ ਕਰਦੇ ਨੇ, ਅੱਜ-ਕੱਲ ਦੇ ਟੈਮ ਦੇ ਵਿੱ ਚ ੲੈਹੇ ਜੇ ਬੱਚੇ ਬੋਤ ਘੱਟ ਨੇ ਜੋ ਆਪਣੇ ਦਾਦਾ-ਦਾਦੀ ਦੀਆਂ ਬਾਤਾ ਕਹਾਣੀਆਂ ਸੁਣਦੇ ਨੇ, ਅੱਜ-ਕੱਲ ਦੇ ਜੇੜੇ ਮਤਲਬ ਲੋਕ ਨੇ ਓਹੋ ਬਜ਼ੁਰਗਾਂ ਨੂੰ ਬੋ ਜ਼ਾਦਾ ਆਪਣੇ ਆਲੇ-ਦੁਆਲੇ ਘਰਾਂ ਦੇ ਵਿੱਚ ਬੋ ਜ਼ਾਆਦਾ ਬਜ਼ੁਰਗ ਨੇ ਜੇੜੇ ਕਿ ਬ੍ਰਿਧ ਆਸ਼ਰਮ ਦੇ ਵਿੱਚ ਜਾ ਚੁੱਕੇ ਨੇ।
ਹਾਂਜੀ ਹਾਂਜੀ ਇਹ ਤਾਂ ਹੈ ਈ, ਹੁਣ ਦੇਖੋ ਜੀ ਜਦੋਂ ਘਰ ਚ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਸਾਰੇ ਪਰਿਵਾਰ ਨੂੰ ਇੱਕ ਸੰਭਾਲਣ ਵਾਲਾ ਇੱਕ ਬਜ਼ੁਰਗ ਹੀ ਹੁੰਦਾ ਹੈ। ਜਦੋਂ ਇੱਕ ਬਜ਼ੁਰਗ ਸਾਰੇ ਪਰਿਵਾਰ ਨੂੰ ਇਹ ਇਹ ਗੱਲ ਕਹਿ ਦਿੰਦਾ ਨਾ ਜੀ ਕਿ ਮੈਂ ਹੈਗਾ ਹਾਲੇ ਅਸੀਂ ਹੈਗੇ ਹਾਂ ਵੀ ਤੁਸੀਂ ਟੈਸ਼ਨ ਨਾ ਲਓ ਤਾਂ ਸਾਰਾ ਪਰਿਵਾਰ ਸੰਭ ਸੰਭਲ ਜਾਂਦਾ ਹੈ ਜੀ। ਤਾਂ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਇੱਕ ਬਜ਼ੁਰਗ ਦੇ ਸਿਰ ਤੇ ਆਪਾਂ ਨੂੰ ਕਿਸੇ ਕੰਮ ਦੀ ਵੀ ਟੈਨਸ਼ਨ ਨਹੀਂ ਹੁੰਦੀ। ਜੀ ਹਾਂਜੀ, ਤੇ ਜੀ। ਆ ਮਾਂ ਪਿਓ ਆਪਣੇ ਹਨਾ ਜੀ ਪੂਰੀ ਜ਼ਿੰਦਗੀ, ਆਪਣੀ ਜਵਾਨੀ, ਆਪਣੀ ਕਮਾਈ ਸਭ ਕੁਛ ਆਪਣੇ ਬੱਚਿਆਂ ਦੀ ਭਵਿੱਖ ਲਈ ਹੈਨਾ ਜੀ। ਵਾਰ ਦਿੰਦੇ ਨੇ ਪਰ ਜਦੋਂ ਉਹਨਾਂ ਦਾ ਬੁਢਾਪਾ ਆਉਂਦਾ ਐ, ਤਾਂ ਬੱਚਿਆਂ ਕੋਲ ਹੀ ਨੀ ਉਹਨਾਂ ਲਈ ਟਾਈਮ ਹੁੰਦਾ ਜੀ।
ਹਾਂਜੀ, ਇਹ ਗੱਲ ਤਾਂ ਹੈਗੀ ਏ ਜੀ।
ਹਾਂਜੀ, ਬੱਚਿਆਂ ਨੂੰ ਚਾਹੀਦਾ ਐ, ਕਿ ਅਸੀਂ ਉਹਨਾਂ ਨਾਲ ਵੀ ਦਸ ਮਿੰਟ ਬੈਠੀਏ ਹਨਾ ਜੀ, ਉਹਨਾਂ ਦਾ ਹਾਲ ਚਾਲ ਪੁੱਛੀਏ। ਕਿਉਂਕਿ ਕੋਈ ਵੀ ਬਜ਼ੁਰਗ ਐ ਜੀ, ਕੋਈ ਵੀ ਪੈਸੇ ਦਾ ਭੁੱਖਾ ਨਹੀਂ ਹੁੰਦਾ ਹੈਨਾ ਜੀ। ਕੋਈ ਵੀ ਚੀਜ਼ ਦਾ ਭੁੱਖ ਨਹੀਂ ਹੁੰਦਾ। ਸਿਰਫ਼ ਪਿਆਰ ਚਾਹੀਦਾ ਹੁੰਦਾ ਜੀ।
ਹਾਂਜੀ- ਹਾਂਜੀ। ਆਹ ਦੇਖੋ ਇੱਕ ਕੱਲ ਪਰਸੋਂ ਖ਼ਬਰ ਆ ਰਹੀ ਸੀਗੀ। ਕਿ ਇੱਕ ਮਤਲਬ ਬੇਟਾ ਟੀਚਰ ਸੀਗਾ ਤੇ ਬੇਟੀ ਮਤਲਬ ਸਟੱਡੀ ਕਰਦੀ ਸੀ। ਤੇ ਉਹ ਉਹਨਾਂ ਨੇ ਆਪਣੇ ਜਿਹੜੀ ਦਾਦਾ ਦਾਦੀ ਸੀ। ਉਹਨਾਂ ਨੂੰ ਵਰਿੱਧ ਆਸ਼ਰਮ ਦੇ ਵਿੱਚ ਛੱਡ ਤਾ ਕੀ ਸਾ ਵੀ ਇਹਨਾਂ ਨੂੰ ਸਾਡੇ ਕੋਲ ਟਾਈਮ ਦੇਣ ਲਈ ਕੋਈ ਵੀ ਸਮਾਂ ਨਹੀਂ ਹੈਗਾ। ਕੋਈ ਇਹਨਾਂ ਨਾਲ ਸਾਡੀ ਗੱਲ ਨਹੀਂ ਹੁੰਦੀ। ਇਹਨਾਂ ਦੇ ਜਿਹੜੇ ਵਿਚਾਰ ਨੇ ਸਾਡੇ ਨਾਲ ਬਿਲਕੁਲ ਨੀ ਮੈਚ ਹੁੰਦੇ ਤੇ ਉਹ ਮਤਲਬ ਉਹ ਬਹੁਤ ਜ਼ਿਆਦਾ ਰੋ ਰੋਏ ਸੀਗੇ ਕਿ ਅਸੀਂ ਨੇ ਘਰ ਨੂੰ ਉਰੇ ਤੱਕ ਲਿਆਂਦਾ ਵੀ ਦੇਖੋ ਹੁਣ ਸਾਨੂੰ ਰੋਟੀ ਦੇਣ ਦਾ ਸਮਾਂ ਸੀ। ਇਹਨਾਂ ਕੋਲ ਉਹ ਟਾਈਮ ਨਹੀਂ ਹੈ।
ਹਾਂਜੀ, ਆਪਣੇ ਜੀ ਮਾਂ ਬਾਪ ਆਪਾਂ ਨੂੰ ਏਦਾਂ ਨੀ ਵੀ ਇੰਨਾ ਪੈਸਾ ਲਾ ਕੇ ਪੜਾਉਣ ਦੇ ਵੀ ਇਹ ਸਾਨੂੰ ਕੱਲ ਨੂੰ ਰੋਟੀ ਨਾ ਦੇਣ ਸਾਨੂੰ ਪਿਆਰ ਨਾਲ ਦੇਣ ਹਾਂਜੀ, ਤੇ ਜੇ ਅਸੀਂ ਕਾਰਨਾਂ ਦੀ ਗੱਲ ਕਰੀਏ ਤਾਂ ਜੀ ਅੱਜ ਕੱਲ ਛੋਟੇ ਪਰਿਵਾਰਾ ਦਾ ਬਹੁਤ ਰਿਵਾਜ ਹੋ, ਰਿਹਾ ਹੈ। ਕੋਈ ਵੀ ਹੈ ਜੀ ਹਨਾ। ਕੋਈ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਪਣੀ ਆਜ਼ਾਦੀ ਚਾਉਦਾ ਹੈ। ਵੀ ਮੈਨੂੰ ਆਜ਼ਾਦੀ ਚਾਹੀਦੀ ਏ ਤੇ ਪਰ ਬ ਬੱਚਿਆਂ ਨੂੰ ਲੱਗਦਾ ਕਿ, ਬਜ਼ੁਰਗ ਉਹਨਾਂ ਦੀ ਆਜ਼ਾਦੀ ਵਿੱਚ ਰੁਕਾਵਟ ਪਾ ਰਏ ਨੇ ਪਰ ਨਹੀਂ ਇਹ ਗੱਲ ਨਹੀਂ ਹੁੰਦੀ ਬਜ਼ੁਰਗ ਆਪਣੀ ਆਜ਼ਾਦੀ ਵਿੱਚ ਰੁਕਾਵਟ ਹੀ ਸਮਾਂ ਦੀ ਆਪਾਂ ਨੂੰ ਜ਼ਿੰਦਗੀ ਸਿਆਉਣ ਦੇ ਢੰਗ ਸਿਖਾਉਂਦੇ ਨੇ ਜ਼ਿੰਦਗੀ ਜਿਉਣ ਦੇ ਢੰਗ ਸਿਖਾਉਂਦੇ ਨੇ ਤੇ ਕਿਸੇ ਬੰਦੇ ਨਾਲ ਕਿੱਦਾਂ ਗੱਲ ਕਰਨੀ ਏ ਵੱਡਿਆਂ ਦੀ ਇੱਜਤ ਕਿਵੇਂ ਕਰਨੀ ਏ ਛੋਟਿਆਂ ਨੂੰ ਪਿਆਰ ਕਿੱਦਾਂ ਕਰਨੇ।
ਹਾਂਜੀ।
ਏ ਗੱਲਾਂ ਸਮਝਾਉਂਦੇ ਨੇ ਓ ਕੋਈ ਰੁਕਾਵਟ ਨੀ ਪਾਉਂਦੇ ਆਪਣੀ ਆਜ਼ਾਦੀ 'ਚ ਅੱਜ-ਕੱਲ ਦੇ ਜ਼ਮਾਨੇ 'ਚ ਜੀ ਜੇ ਜ਼ਿਆਦਾਤਰ ਦੇਖਿਆ ਜਾਵੇ ਤਾਂ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ ਜੀ ਤੇ ਉਨਾਂ ਕੋਲ ਮਾਂ-ਬਾਪ ਦੀ ਦੇਖਭਾਲ ਲਈ ਵਕਤ ਨਈ ਐ ਪਰ ਸਵਾਲ ਇਹ ਹੈ। ਕਿ ਜੇ ਕੱਲ ਨੂੰ ਸਾਡੇ ਬੱਚੇ ਵੀ ਸਾਡੇ ਨਾਲ ਇਹੀ ਕਰਨਗੇ
ਹਾਂਜੀ।
ਤਾਂ ਹਨਾ ਜੀ ਸਾਨੂੰ ਕਿੱਦਾਂ ਲੱਗੇਗਾ।
ਹਾਂ, ਬਿਲਕੁਲ ਮੈਮ ਬਿਲਕੁਲ।
ਓਹੀ ਆ ਜੀ ਜੋ ਅਸੀਂ ਬੀਜ ਰਹੇ ਆ ਕੱਲ ਨੂੰ ਉਹੀ ਵੱਢਣਾ ਪੈਣਾ
ਹਾਂਜੀ ਇਹ ਤਾਂ ਹੈਗਾ ਹੀ। ਦੇਖੋ ਆਪਾ ਏਦਾ ਐਵੇਂ ਕਹਿ ਸਕਦੇ ਆ ਕਿ। ਆਪਾਂ ਆਪਣੇ ਬੱਚਿਆਂ ਨੂੰ ਐਨਾ ਕੁ ਸ ਸ਼ਿਕਸ਼ਾ ਦੀਈਏ ਕਿ। ਹਾਂਜੀ, ਕਿ ਆਪਣੇ ਬੱਚੇ ਆਪਾਂ ਨੂੰ ਆਪਣੇ ਨਾਲੋਂ ਵੱਧ ਆਪਣੇ ਦਾਦਾ ਦਾਦੀ ਨੂੰ ਜ਼ਿਆਦਾ ਪਿਆਰ ਕਰਨ
ਹਾਂਜੀ ਇਹ ਤਾਂ ਹੈ। ਜੀ ਏਦਾ ਹੱਲ ਹੀ ਸਿਰਫ਼ ਆਈ ਹੈ ਜੀ ਇਹਦਾ ਹੱਲ ਕੂੰ ਕਨੂੰਨ ਨੀ ਹੈਗਾ ਜੀ ਵੀ ਕਨੂੰਨ ਏ ਆਪਾਂ ਨੂੰ ਆਪਣੀ ਸੋਚ ਵੀ ਬਦਲਣੀ ਪੈਣੀ ਆ। ਕਨੂੰਨ ਦੇ ਸਹਾਰੇ ਨੀ ਚੱਲਣਾ ਸਾਨੂੰ ਸਾਡੇ ਸੰਸਕਾਰ ਬਲਕੀ ਸਾਡੇ ਸੰਸਕਾਰ ਹੀ ਹਨ ਕਿ ਸਾਨੂੰ ਅਪ ਆਪਣੇ ਬੱਚੇਆਂ ਨੂੰ ਬਚਪਨ ਤੋਂ ਹੀ ਏ ਸਿਖਾਉਣਾ ਪਵੇਗਾ ਕਿ ਦਾਦਾ-ਦਾਦੀ, ਨਾਨਾ-ਨਾਨੀ ਇਨਾਂ ਨਾਲ ਸਤਿਕਾਰ ਨਾਲ ਕਿਵੇਂ ਗੱਲ ਕਰਨੀ ਆ। ਇਨਾਂ ਨੂੰ ਪਿਆਰ ਕਿੱਦਾਂ ਕਰਨਾ ਹੁਣ ਜੀ ਪਹਿਲਾਂ ਦੇ ਸਮਿਆਂ 'ਚ ਸੀ, ਮੋਬਾਇਲ ਫੋਨ ਨਈ ਸੀ। ਬੱਚੇ ਆਪਣੇ ਦਾਦਾ-ਦਾਦੀ ਕੋਲੋਂ ਸ ਕੋਲ ਬਹਿੰਦੇ ਉਨਾਂ ਨਾਲ ਗੱਲਾਂ ਬਾਤਾਂ ਕਰਦੇ ਉਨਾਂ ਤੋਂ ਪੁਰਾਣੇ ਰਿਵਾਜਾਂ ਬਾਰੇ ਪੁੱਛਦੇ ਅੱਜ-ਕੱਲ ਝਿਜਦੇ ਦੇਖਿਆ ਜਾਵੇ ਤਾਂ ਕੋਈ ਵੀ ਬੱਚਾ ਕਿਸ ਅੱਜ ਦੀ ਜਨਰੇਸ਼ਨ 'ਚ ਛੋਟੇ ਬੱਚੇ ਨੂੰ ਏ ਈ ਨੀ ਪਤਾ ਕੀ-ਕੀ ਰਿਵਾਜ ਹੁੰਦੇ ਨੇ ਚਰਖਾ ਕੀ ਹੁੰਦਾ ਆ ਕ ਕੱਤਣਾ ਕੀ ਹੁੰਦਾ ਆ। ਹੁਣ ਏ ਆ ਜੀ। ਪਹਿਲਾਂ ਦੇ ਸਮੇਂ 'ਚ ਬੱਚਿਆਂ ਨੂੰ ਸਾਰੀ ਨੌਲੇਜ ਹੁੰਦੀ ਸੀ। ਆਪਣੇ ਦਾਦਾ-ਦਾਦੀ ਕੋਲ। ਬਹਿੰਦੇ ਉਨਾਂ ਨਾਲ ਗੱਲਾਂ ਕਰਦੇ, ਉਨਾਂ ਤੋਂ ਬਾਤਾਂ ਸੁਣਦੇ, ਸਤਿਕਾਰ ਵੀ ਕਿੱਦਾਂ ਕਰਨਾ ਗਾ ਹਾਂਜੀ, ਸਾਨੂੰ ਬਜ਼ੁਰਗਾਂ ਨੂੰ ਸਿਰਫ ਹਾਂਜੀ
ਹਾਂ-ਹਾਂਜੀ ਵੈਸੇ ਮੇਰਾ ਕਹਿਣਾ ਆ ਕਿ ਆਪਾਂ ਘਰ ਹੀ ਸਾਰੇ ਸ਼ਾਮ ਨੂੰ ਕਠੇ ਬਹਿ ਕੇ ਖਾਣਾ ਖਾਈਏ ਤੇ ਸਾਰੇ ਹੀ ਇਕ-ਦੂਜੇ ਨਾਲ ਪਿਆਰ ਦੀਆ ਗੱਲਾਂ ਕਰੀਏ ਤੇ ਸਾਰੀ ਸਾਰਾ ਪਰਿਵਾਰ ਇਕ ਥਾਂ ਤੇ ਬੈ ਕੇ ਟੈਮ ਸਮਾਂ ਬਿਤਾਈਏ ਕਿ ਬੱਚੇਆਂ ਨੂੰ ਵੀ ਪਤਾ ਲਗੇ ਕਿ ਸਾਡੇ ਮਾਂ-ਬਾਪ ਸਾਡੇ ਦਾਦਾ-ਦਾਦੀ ਸਾਨੂੰ ਬੋਤ ਜਿਆਦਾ ਪਿਆਰ ਕਰਦੇ ਨੇ ਜਿਦੇ ਕਰਕੇ ਆਪਣੇ ਜੇੜੇ ਵਰਧਾ ਆਸ਼ਰਮ 'ਚ ਜਾ ਰਹੇ ਨੇ ਉਨਾ ਨੂੰ ਥੋੜੀ ਜੀ ਕਟੋਤੀ ਮਿਲ ਸਕਦੀ ਆ।
ਹਾਂਜੀ ਇਹ ਤਾਂ ਹੈ। ਜੀ ਸਾਨੂੰ ਜੀ ਬਜ਼ੁਰਗਾਂ ਨੂੰ ਕੱਲਾ ਰੋਟੀ ਨੀ ਦੇਣੀ ਚਾਹੀਦੀ ਆਪਾ ਨੂੰ ਇਦਾ ਨੀ ਚਾਹੀਦਾ ਵੀ ਇਨਾ ਨੂੰ ਰੋਟੀ। ਕੱਪੜਾ ਦੇਤਾ ਤਾਂ ਸਭ ਕੁਛ ਨਈ ਜੀ ਉਹਨਾ ਨਾਲ ਸਾਨੂੰ ਸਮਾਂ ਬਿਤਾਉਣਾ ਚਾਹੀਦਾ ਐ ਉਹਨਾ ਨੂੰ ਪਿਆਰ ਦੇਣਾ ਚਾਹੀਦਾ ਜੇ ਅਸੀ ਜੀ ਦਿਨ ਵਿਚ ਸਿਰਫ ਦਸ ਮਿੰਟ ਵੀ ਕਢ ਲਈਏ ਹਨਾ ਜੀ, ਦਸ ਮਿੰਟ ਵੀ ਕਢ ਕੇ ਉਹਨਾ ਦਾ ਹਾਲ ਚਾਲ ਪੁੱਛ ਲਈਏ, ਇਨੇ 'ਚ ਬਜ਼ੁਰਗ ਖੁਸ਼ ਹੋ ਜਾਦੇ ਨੇ ਜੀ।
ਹਾਂਜੀ,
ਹਾਂਜੀ ਉਹਨਾ ਨੂੰ ਕੋਈ ਪੈਸੇ ਦੀ ਭੁੱਖ ਨੀ ਹੁੰਦੀ ਜੀ ਜੇ ਆਪਾ ਕਹਿ ਦਵੇ ਕੋਈ ਪੈਸੇ ਨਾ ਜੇ ਉਹਨਾ ਨੂੰ ਸਿਰਫ਼ ਪਿਆਰ ਦੀ ਭੁੱਖ ਹੁੰਦੀ ਐ ਆਪਣੇ ਪਨ ਦੀ ਭੁੱਖ ਹੁੰਦੀ ਐ। ਹਾਂਜੀ ਬਿਰਧ ਆਸ਼ਮ ਦਾ ਹੋਣਾ ਜੀ, ਕੋਈ ਸਾਡੇ ਸਮਾਜ ਲਈ ਤਰਕੀ ਨੀ ਹੈਗੀ ਬਲਕਿ ਸਾਡੀ ਹਾਰ ਐ ਜੀ ਇਕ ਤਰ੍ਹਾਂ ਦੀ
ਹਾਂਜੀ- ਹਾਂਜੀ ਕਿਉਕਿ ਜਦੋ ਆਪਣੀ ਖੁਦ ਦੇ ਮਾਂ ਬਾਪ ਵਰਿਧਾ ਆਸ਼ਰਮ 'ਚ ਟਾਈਮ ਟਪਾ ਰਹੇ ਨੇ ਤਾਂ ਆਪਣੇ ਲਈ ਬਹੁਤ ਜਿਆਦਾ ਸ਼ਰਮਨਾਇਕ ਗੱਲ ਐ ਇਹੇ ਹਾਂਜੀ।
ਔਕੇ ਜੀ।
ਹਾਂਜੀ,
ਹਾਂਜੀ ਓਕੇ ਜੀ, ਅਗਲੇ ਟੋਪਿਕ 'ਤੇ ਮਿਲਾਗੇ ਜੀ।
ਹਾਂਜੀ ਹਾਂਜੀ ਜ਼ਰੂਰ ਜੀ,
ਠੀਕ ਐ ਜੀ।